ਸਤਿ ਸ੍ਰੀ ਅਕਾਲ ਜੀ, ਕਿ ਹਾਲ ਚਾਲ ਐ?
ਹਾਂਜੀ। ਸਤਿ ਸ਼੍ਰੀ ਅਕਾਲ ਵਧੀਆ ਜੀ, ਹੋਰ ਕੀ ਕਰ ਰਹੇ ਸੀ?
ਪਹਿਲੇ ਦੁਪਹਿਰ ਸੌਣ ਲੱਗੇ ਸੀ। ਬੱਚੇ ਸੌਦੇ ਨੀ ਪਾਏ ਤੇ ਮੈਂ ਫੋਨ ਚਲਾਣ ਬੈ ਗਈ।
ਹਾਂ ਮੈਂ ਨਾ ਫ੍ਰਰੀ ਹੁੰਦਾ ਸੀ ਮੈਂ ਤੁਹਾਨੂੰ ਪੁੱਛ ਪੁੱਛਣਾ ਸੀ ਉਹ ਤੁਸੀਂ ਬਿਜਨਸ ਕਿਹੜਾ ਕਰਦੇ ਸੀ ਮੈਨੂੰ ਵੀ
ਅੱਛਾ ਤੇ, ਜੋਬ ਨੀ ਕਰ ਰਹੇ ਫਿਰ ਤੁਸੀਂ ਅਜੇ?
ਜੋਬ ਹਲੇ ਮਿਲ ਨੀ ਰਹੀ ਆ।
ਅੱਛਾ-ਅੱਛਾ ਕੋਈ ਨੀ ਬਿਜਨਸ ਵਧੀਆ ਆਪਣਾ ਬਿਜਨਸ ਸ਼ੁਰੂ ਕਰਲੋ। ਕੁਛ ਵੀ ਜਿਵੇਂ ਜਿਵੇਂ ਤੁਹਾਨੂੰ ਜੀਂਦੇ ਚ ਇੰਟਰਸ ਤੇੇ ਥੋੜੇ ਜੇ ਅਗਰ ਘਰ ਹੀ ਕਰਨਾ ਹੈ ਕਿ ਘਰ ਬਹਿ ਕੇ ਕੰਮ ਕਰ ਲਾਂ, ਤੇ ਘਰ ਚ ਥੋੜਾ ਕੀ ਕਰੋ ਕੱਪੜਾ ਲਿਆ ਕੇ ਰੱਖ ਲੋੋ। ਥੋੜਾ ਕੋਸ ਮੈਟਿਕ ਦਾ ਸਮਾਨ ਲਿਆ ਕੇ ਰੱਖ ਲੋ, ਘਰ ਹੀ ਕਰਨਾ ਨਾ ਬੱਚਿਆਂ ਦੇ ਲੈ ਆਓ ਨਿੱਕਰਾਂ, ਟੀ- ਸ਼ਰਟਾਂ ਹੋਲਸੇਲ ਮਾਰਕੀਟ ਤੋਂ ਲੈ ਆਓ ਜੇ ਜਿੱਥੋਂ ਅਸੀਂ ਲਿਆਂਦੇ ਸੀ ਇੱਕ ਵਾਰ ਮੈਂ ਤੁਹਾਨੂੰ ਲੈ ਗਈ ਸੀ ਯਾਦ ਏ।
ਹਾਂ- ਹਾਂ ਯਾਦ ਹੈ, ਯਾਦ ਹੈ।
ਦੁਕਾਨਾਂ ਨੇ ਉਹੀ ਮੈਂ ਬੰਨੀ ਦੀਆਂ ਉੱਥੇ ਜਾਂਦੀ ਹਾਂ ਤੇ ਉਹ-ਉਹ ਲੈ ਜਾਓ ਉੱਥੇ ਚਲੇ ਜਾਓ ਤੁਸੀਂ ਉਹ- ਉਹ ਜਿਵੇਂ ਬੱਚਿਆਂ ਦੀ ਬਨੈਨਾ ਪਜਾਮੇ, ਨਿਕਰ ਹਾਂ, ਹੋਰ ਵੱਡਿਆਂ ਦੇ ਪਜਾਮੇ ਟੀ- ਸ਼ਰਟਾਂ
ਨਹੀਂ ਮੈਂ ਉਹ ਨਹੀਂ ਬਿਜਨਸ ਮੈਂ ਸੋਚ ਰਿਹਾ ਸੀ, ਉਹ ਡੈਡ ਹੋ ਜਾਂਦਾ ਕਈ ਵਾਰੀ ਨਹੀਂ ਸੇਲ ਹੁੰਦਾ। ਅਤੇ ਉਹ ਕੋਈ ਐਸਾ ਬਿਜਨਸ ਜਿਹੜਾ ਡੈਡ ਨਾ ਹੋਵੇ। ਕੋਈ ਐਸਾ ਵਛਾ
ਅੱਛਾ ਤੇ ਦੇਖੋ ਕੁਛ ਇਸ ਤਰ੍ਹਾਂ ਦਾ ਦੇਖਲੋ, ਜਿਵੇਂ ਅਹ ਬਾਰ ਲਗਾ ਲੋ ਅ ਘਰ ਦੇ ਬਾਹਰ ਤੁਹਾਡੇ ਤੇ ਵਧੀਆ ਜਗ੍ਹਾ ਹੈ। ਸ਼ਾਮੀ ਕੁੱਛ ਵੀ ਲਗਾ ਲੋੋ ਚਾਹ-ਚਾਹ ਬ੍ਰੈਡ ਪਕੌੜੇ
ਚਾਹ ਨਾਸ਼ਤਾ ਵਗੈਰਾ
ਚਾਹ ਤੇ ਅੱਜ- ਕੱਲ ਤੁਹਾਨੂੰ ਪਤਾ ਸਭ ਸ਼ੌ ਸ਼ੌਕੀਨ ਨੇ ਸਭ ਪੀਂਦੇ ਨੇ ਚਾਹ ਗਰਮੀ ਹੋਵੇ, ਸਰਦੀ ਹੋਵੇ ਚਾਹ ਤੇ ਪੀਂਦੇ ਹੀ ਨੇ। ਚਾਰ ਪੋਹੇ ਲਾ ਲੋ। ਬਣਾ ਕੇ ਤੇ ਨਹੀਂ ਵਿਕਣਗੇ ਆਪ ਖਾ ਲਓ ਵੀ ਗਏ ਤੇ ਵ- ਪਲੀ ਬਲੀ ਐ।
ਹੂੰ ਤੇ ਇੱਕ ਮੈਂ ਸੁਣਿਆ ਸੀ, ਉਹ ਜਿਹੜੀ ਇੱਕ ਗੱਡ ਗੱਡੀ ਚਲਾਣ ਵਾਲਾ ਵੀ ਕੋਈ ਕੰਮ ਸ਼ੁਰੂ ਹੋਇਆ ਵਾ ਕੋਈ
ਗ‌ੱਡੀ ਵੀ ਹੈਗੀ ਏ।
ਕੋਈ ਕਿਹੜੇ ਕੀ ਕਹਿੰਦੇ ਆ ਉਹਨੂੰ ਕੀ ਨਾਮ
ਕੀ ਮਤਲਬ
ਕੀ ਬੋਲਦੇ ਆ ਉਹਨੂੰ ਗੱਡੀ ਚਲਾਉਣ ਵਾਲੇ ਕੰਮ ਨੂੰ ਪਤਾ ਨੀ ਕਿਹੜੀ ਆ ਭਲੇ ਕੋਈ ਨਾਮ ਤੂੰ
ਨਹੀਂ ਨਹੀਂ ਉਹ ਸਭ ਨਹੀਂ ਉਹ ਸਭ ਸਕਸੈਸ ਨਹੀਂ ਹੈਗੇ ਤੁਸੀਂ ਇਹ ਵਾਲੇ ਬਿਜਨਸ ਕਰੋ ਜਿਵੇਂ ਸੇਲ ਕੋਈ ਚੀਜ਼ਾਂ ਬਣਾ ਕੇ ਸੇਲ ਕਰੋ ਤੇ ਤੁਹਾਡੀ ਮੰਮੀ ਤੇ ਕਰੋਸ਼ੀ ਦਾ ਕਿੰਨਾ ਵਧੀਆ ਬਣਾ ਲੈਂਦੀ ਆਰਟਿ ਕੁੱਛ, ਮੈਂ ਦੇਖਦੀ ਰਹਿੰਨੀ ਆ ਇਨ੍ਹਾਂ ਦੀਆਂ ਫੋਟੋ ਆ ਤੁਸੀਂ ਨਾਲ-ਨਾਲ ਉਹ ਲਗਾ ਲਓ, ਅ ਤੁਸੀਂ ਉੱਧਰ ਜਾਂਦੇ ਹੋ ਨਾ, ਜਿੱਧਰ ਤੁਸੀਂ ਮੈਗੀ ਖਾਣ ਜਾਂ ਬਾਜ਼ਾਰ ਰਾਤੀ, ਉਹ ਜਗ੍ਹਾ 'ਤੇ ਲਗਾ ਲਓ ਤੁਸੀਂ ਆਹ! ਤੁਹਾਡੀ ਮੰਮੀ ਚਾਟ ਕਿੰਨੀ ਅੱਛੀ ਬਣਾ ਲੈਂਦੇ ਆ। ਇੱਕ ਦਿਨ ਕੀ ਕਰੋ, ਚਾਟ ਬਣਾ ਲੋ ਜ਼ਿਆਦਾ ਸਾਰੀ ਕੀ ਕੁਆਂਟਿਟੀ ਹੋਵੇ ਕਿ ਪੰਦਰਾਂ ਵੀਹ ਜਣੇ, ਪੰਦਰਾਂ ਵੀਹ ਨੀ ਤੇ ਤ੍ਰੀਹ-ਪੈਂਤੀ ਜਣੇ ਦੀ ਚਾਰ ਸਰਵਿੰਗ ਹੋਵੇ, ਇੱਕ ਪਲੇਟ ਪੈਂਤੀ ਜਣੇ, ਪੈਂਤੀ ਪਲੇਟ ਤਾ ਜਿੰਨੀ ਬਣਾ ਤੇ ਜਿਵੇਂ ਅਸੀਂ ਉਸ ਦਿਨ ਤੁਹਾਡੇ ਘਰ ਆਏ ਸੀ, ਤੇ ਆਂਟੀ ਨੇ ਬੜੀ ਸਵਾਦ ਬਣਾਈ ਦੀ ਸੀ ਮੈਂ ਆਂਟੀ ਨੂੰ ਉਦੋਂ ਹੀ ਕਿਹਾ ਸੀ, ਮੈਂ ਕਿਹਾ ਤੁਸੀਂ ਤਾਂ ਕੋਈ ਕੰਮ ਖੋਲ੍ਹੋ ਇਨ੍ਹਾਂ ਚੀਜ਼ਾਂ ਦਾ।
ਹੂੰ ਹੂੰ
ਹਾਂ ਕਹਿੰਦੇ ਸੋਚਿਆ ਤੇ ਸੀ, ਪਰ ਸਾਨੂੰ ਸਾਡੇ ਕੋਲ ਜਗ੍ਹਾ ਨੀ ਹੈ। ਅਸ ਗੱਡੀ ਦੇ ਪਿੱਛੇ ਇਹ ਸਭ ਬਣਾ ਕੇ ਲੈ ਜਾਓ ਆਂਟੀ ਮਿੱਠੀ ਚਟਨੀ ਬਣਾ ਲੈਂਦੇ ਇੰਨੀ ਵਧੀਆ। ਦਈਂ-ਪੱਲੇ ਬਣਾ ਲੈਂਦੇ ਨੇ, ‍ ਪੱਲੇ ਸਵੇਰੇ ਬਣਾ ਕੇ ਰੱਖ ਲੋ, ਸ਼ਾਮੀ ਉੱਥੇ ਲੈ ਜਾਓ ਗੱਡੀ ਦੇ ਪਿੱਛੇ ਲਗਾ
ਅੱਛਾ।
ਹਾਂ, ਗੱਡੀ ਦੇ ਪਿੱਛੇ ਲਗਾ ਕੇ ਔਰ ਜੋ ਨਾਲ ਇੱਕ ਭਾਂਡਾ ਲੈ ਜਾਓ ਚਾਹ ਦਾ ਤੇ ਚਾਹ ਤੁਹਾਨੂੰ ਪਤਾ ਅੱਜ ਕੱਲ ਲੋਕਾਂ ਨੂੰ ਪੀਣੀ-ਪੀਣੀ ਹੈ। ਦਸ-ਪੰਦਰਾਂ ਰੁਪਏ ਦਾ ਕੱਪ ਚਾਹ ਦਾ ਵੀ। ਹੋ ਜਾਂਦਾ ਵਧੀਆ।
ਹਾਂ
ਹਾਂ।
ਉਹ ਸਹੀ ਹੈ ਚਾਅ ਨਾਸ਼
ਅੱਛਾ, ਨਾਸ਼ਤਾ ਹਾਂ ਚਾਟ-ਪਾਪੜੀ।
ਕਿੰਨਾ ਖਰਚਾ, ਕਿੰਨਾ
ਖਰਚਾ ਕੁਛ ਨਹੀਂ ਸਾਰੀ ਘਰ ਦੀ ਲਾਗਤ ਏ, ਰਾਸ਼ਨ ਲਿਆਂਦੇ ਹੋ ਥੋੜਾ ਵੱਧ ਲੈਓ, ਜਿੱਥੇ ਤੁਸੀਂ ਦਾਲ ਭਲਿਆਂ ਦੀ ਦਾਲ ਲਿਆਓਗੇ ਜਿੱਥੇ ਤੁਸੀਂ ਅੱਧੀ ਅੱਧਾ ਕਿੱਲੋ ਇੱਕ ਕਿੱਲੋ ਲਿਆਂਦੇ ਹੋ, ਉੱਥੇ ਦੋ-ਢਾਈ ਕਿੱਲੋ ਲਲੋ। ਤੇ ਦਹੀ ਲਲੋ ਦੋ ਪੈਕੇਟ ਇੱਕ-ਇੱਕ ਲੀਟਰ ਵਾਲੇ ਦਹੀਂ, ਹ ਉਹ ਫੁੱਲ-ਫ-ਫ-ਫੁਲ-ਫੈਟ ਵਾਲੀ ਨਾ ਸੁਣ ਲੇ ਨਾ ਦੂਸਰੀ ਲੇਲੀਆ ਜੇ, ਹਾਂ, ਦੂਸਰੀ ਲੇਲਿਆ ਜੇ। ਉਹ ਪੰਜਾਹ, ਹਾਂ, ਪੰਜਾਹ ਰਪਏ ਦਾ ਕੀ ਪੈਂਦੈ, ਕਿਉਂਕਿ ਔਦੇ ਚ ਤੇ ਔਈ ਪਏਗੀ।
ਅੱਛਾ ਅੱਛਾ, ਓਹ ਕਿੰਨੇ ਦਾ ਪੈਕੇਟ ਆਂਦੈ।
ਪੰਜਾਹ ਰੁਪੇ ਦਾ ਆਏਗਾ। ਹੋਰ। ਲੀਟਰ ਦਾ ਹੁੰਦੈ ਕਿੱਲੋ ਦਾ ਨੀ ਹੁੰਦਾ।
ਅੱਛਾ ਅੱਛਾ ਅੱਛਾ।
ਹਾਂ ਔ ਲੱਲ ਲੈਨਾ।
ਅੱਛਾ।
ਤੇ ਹੋਰ ਪਾਪੜੀਆਂ ਆਂਦੀਐ, ਜੇੜੀਆਂ ਪਤਲੀਆਂ ਪਤਲੀਆਂ ਨੇ ਨਿੱਕੀਆਂ ਮੱਠੀਆਂ।
ਹੂੰ ਹੂੰ ਹੂੰ ਹੂੰ।
ਹਾਂ, ਔ ਲੈ ਲੈਨਾ ਉੱਤੇ ਪੋਰਨ ਵਸਤੇ। ਥੋੜਾ ਕੀ ਏ ਔ ਔ ਲੈ ਲਿਆ ਜੇ ਅਨਾਰ ਇੱਕ ਦੋ ਲੈ ਕੇ ਛਿੱਲ ਕੇ ਰੱਖ ਲੈਣਾ, ਉੱਤੇ ਚਾਰ ਚਾਰ ਦਾਣੇ ਜਿਨੂੰ ਪਲੇਟ ਸਜਾ ਕੇ ਦੋਗੇ ਚਾਰ ਚਾਰ ਦਾਣੇ ਮਿੱਠੀ ਚਟਨੀ ਉਸ ਦਿਨ ਬੜੀ ਸਵਾਦ ਬਣਾਈ ਸੀ ਆਂਟੀ ਨੇ ਓਹ ਬਣਾ ਕੇ ਕੇ ਲੈ ਜ ਜੇ ਥੋੜੀ ਪੁਦੀਨਾ ਲੈ ਕੇ ਓਹ ਹਰਾ ਧਨੀਆ ਲੈ ਕੇ ਇ ਹਰੇ ਧਨੀਏ ਦੀ ਚਟਨੀ ਬਣਾ ਲਿਆ ਜੇ। ਹੂੰ। ਤੇ ਨਾਲ ਚਾਹ ਦੇ ਹ ਕੋਈ ਪੀਂਦਾ ਈ ਏ ਤੇ ਨਾਲੋ ਓਹ ਉਸ ਦਿਨ ਅਸੀਂ ਡਿਨਰ ਤੇ ਸਾਡੇ ਘਰ ਆਏ ਸੀ। ਕਸਟਰਡ ਬਣਾਆ ਸੀ, ਫਰੂਟ ਕਸਟਰਡ। ਅੱਜ ਕਲ ਔਦੀ ਵੀ ਬੜੀ ਡਿਮਾਂਡ ਹਾਂ ਜੀ ਫਰੂਟ ਕਸਟਰਡ ਬਣਾਓ ਜੈਦਾ ਨਾ ਬਣਾਓ, ਸਿਰਫ ਦੋ ਦੋ ਲੀਟਰ ਦੁੱਧ ਦਾਂ ਬਣਾ ਲੋ। ਔਰ ਬੇਸਿਕ ਫਰੂਟ ਜੇੜੇ ਮਿਲ ਔ ਬੇਸਿਕ ਟੋਰੀ ਔ ਸੋਰੀ ਜੋ ਸੀਜਨ ਦੇ ਫਰੂਟ ਮਿਲ ਦੇ ਪਏ ਨੇ। ਹਾਂ, ਔਈ ਫਰੂਟ ਲੈ ਆਓ, ਕਸਟਰਡ ਚ ਪਾਣ ਵਾਸਤੇ ਔਰ ਤੁਹਾਡੇ ਕੋਲ ਔ ਤੇ ਹੈ ਈ ਆ ਆਈਸ ਵਾਲਾ ਕੰਟੇਨਰ। ਔਦੇ ਚ ਪਾ ਕੇ ਲੈ ਜੋ, ਤਿੰਨ ਚਾਰ ਚ ਚੀਜ਼ਾਂ ਅਲੱਗ ਅਲੱਗ ਵਰਾਇਟੀਆਂ ਲੈ ਜੋ। ਤੁਹਾਨੂੰ ਦੋ ਦਿਨ ਚ ਪਤਾ ਲੱਗ ਜੇਗਾ ਕਿ ਕਿੰਨੀ ਸੇਲ ਹੁੰਦੀ ਏ, ਕਿੰਨੀ ਨਹੀਂ। ਕਿੰਨੇ ਲੋਕੀ ਖਾਂਦੇ ਨੇ ਦੋ ਇੱਕ ਦੋ ਦਿਨ ਚ ਤੁਹਾਨੂੰ ਅੰਦਾਜ਼ਾ ਹੋਜ ਕੀ ਬਿਜਨਸ ਚੱਲਣ ਜਿਸ ਹੈ ਕੇ ਨੇ। ਅਗਰ ਚੱਲ ਜਾਂਦਾ ਤੇ ਬਹੁਤ ਵਧੀਆ ਨਈ ਚੱਲਦਾ ਤੇ ਇਹ ਚੀਜ਼ਾਂ ਐ ਕਿ ਤੁਸੀਂ ਆਪ ਘਰ ਖਾ ਸਕਦੇ ਓ ਰਿਸ਼ਤੇਦਾਰਾਂ ਨੂੰ ਵੈਸੇ ਤਾਂ ਹੰਡਰਡ ਪਰਸੈਂਟ ਚੱਲ ਹੀ ਜਾਏਗਾ ਕਿਉਂਕਿ ਉਹ ਏਰੀਏ ਚ ਨਾ ਚਾਰ ਚੀਜ਼ਾਂ ਹੈਨੀ ਐ
ਅੱ ਅੱਛਾ ਹਾਂ-ਹਾਂ ਨੀ ਮਾਰਕੀਟ ਵਿੱਚ ਵੈਸੇ ਇਹ ਚੀਜ਼ਾਂ ਹੈ ਵੀ ਨੀ ਫਰੂਟ ਕਸ ਫਿਰ ਕੋਈ ਬਣਾਂਦਾ ਵੀ ਨੀ ਐ
ਹਾਂ ਫਰੂਟ ਬਸ ਚੜ ਚਾਹ ਚਾਹ ਤੇ ਜਗ੍ਹਾ ਜਗ੍ਹਾ ਤੇ ਵੇ ਪਰ ਲੋਕਾਂ ਨੂੰ ਹੁੰਦੀ ਏ ਜਿੱਥੇ ਮਿਲ ਗਏ ਨਹੀਂ ਸਾਡੇ ਵਰਗੇ ਲੋਕੀ ਤੇ ਤਸੱਲੀ ਦੀ ਚਾਹ ਬਣਾਂਦੇ ਨੇ। ਵਧੀਆ ਅਸੀਂ ਕੀ ਇਹ ਪਾਣੀ ਵਾਣੀ ਘੱਟ ਯੂਜ ਕਰਦੇ ਹਾਂ ਚਾਹ ਚ ਦੁੱਧ ਦੀ ਥੈਲੀ ਲਿਆਈ ਸਾਰੀ ਪਾ ਦਿੱਤੀ ਅਸੀਂ ਤੇ ਐਵੇਂ ਚਾਹ ਬਣਾਉਦੇ ਆ ਤੁਹਾਡੀ ਚਾਹ ਐਵੇਂ ਹੀ ਹੁੰਦੀ ਮੈਂ ਦੇਖੀ। ਚਾਹ ਵੀ ਲੋਕੀ ਬਹੁਤ ਪਸੰ ਪਸੰਦ ਕਰਨਗੇ। ਹਾਂ ਤੇ ਹੋਰ ਦੇਖ ਲਿਆਓ ਹੈ ਓਹੀ ਦੋ ਦਿਨ ਲਗਾ ਕੇ ਮਾਰਕੀਟ ਚ ਦੇਖੋ ਜਿਥੇ ਰਾਤੀ ਫੂਡ ਦੀ ਮਾਰਕੀਟ ਲੱਗਦੀ ਨਾ ਖਾਣ ਪੀਣ ਦਾ ਬਾਜ਼ਾਰ ਲੱਗਦਾ ਓਥੇ ਲੈ ਜਾਓ ਗੱਡੀ ਲੈ ਜਾਓ ਗੱਡੀ ਤੋਂ ਪਿੱਛੋਂ ਡਿੱਕੀ ਖੋਲ ਦੋ ਡਿੱਕੀ ਚ ਹੀ ਸਾਰਾ ਸੈਟ ਅਪ ਤਿਆਰ ਕਰ ਲੋ
ਅੱਛਾ।
ਹਾਂ ਤੇ ਸਾਰਾ ਸਾਡਾ ਡਿ ਕੀ ਚ ਤਿਆਰ ਕਰ ਲੋ ਬਾਹਰ ਕੁੱਛ ਲਗਾਉਣ ਦੀ ਜ਼ਰੂਰਤ ਹੀ ਨੀ ਕੁਛ ਡਿਸਪੋਜਲ ਲੈ ਕਸਟਰਡ ਵਾਸਤੇ ਗਲਾਸ ਲਾਇਆ, ਉਹ ਤੇ, ਉਹਦੇ ਚਾ ਤੇ, ਪਲੇਟਾਂ ਲੈਆਓ ਡਿਸਪੋਜਰਸ ਸਪੂਨ ਲੈ ਆਓ ਲੱਕੜੀ ਵਾਲੇ।
ਹੂੰ ਆ-ਹਾ ਹਾਂ, ਆ ਵੀ ਸਹੀ ਏ।
ਇਹੀ ਤੁਸੀਂ ਇੱਕ ਹਫਤਾ ਇਕ ਹਫਤੇ ਤੁਹਾਨੂੰ ਪਤਾ ਲੱਗ ਜਾਏਗਾ ਕਿੰਨਾ ਹੁੰਦਾ, ਨਾਲ ਕਿ ਆਂਟੀ ਤਾ ਕੱਪੜੇ ਵੀ ਸੇਲ ਕਰਦੇ ਆ, ਗੱਡੀ ਚ ਰੱਖ ਕੇ ਕੱਪੜੇ ਵੀ ਲੈ ਜਾਓ, ਕੋਈ ਕਸਟਮਰ ਆਵੇ ਉਹਨੂੰ ਦਿਓ ਉਹਨੂੰ ਪੁੱਛ ਲਈ ਦਾ ਸਾਹਮਣੇ ਵੀ ਕਂਹਿ ਦਈ ਦਾ। ਬਈ ਅਸੀਂ ਇਹ ਵਾਲਾ ਕੱਪੜਾ ਰੱਖਿਆ, ਤੁਸੀਂ ਅਗਰ ਇੰਟਰਸਟਡ ਹੋ, ਤੇ ਦੇਖ ਲਵੋ।
ਹਾਂ, ਆ, ਵੀ ਗੱਲ ਏ।
ਹੂੰ, ਨਾਲ ਕੀ ਇਹ ਉਹ ਆਈਸ ਵਾਲਾ ਕੰਟੇਨਰ ਹੈ ਥੋੜੀ ਪਾਣੀ ਦੀ ਬੋਟਲਸ ਵੀ ਨਾਲ ਰੱਖ ਲਿਆ ਕਰੋ, ਕਿ ਲੋਕੀ ਖਾਂਦੇ ਨੇ ਨਾ, ਇਹ ਚਾਟ ਪਾਪੜੀ ਪਾਣੀ ਨਾਲ ਮੰਗਦੇ ਨੇ, ਦੱਸ ਵਾਲੀ ਪਾਣੀ ਦੀ ਬੋਟਲ ਲੈ ਲੀਤੀ। ਦੱਸ ਔਰ, ਵੀਹ ਵਾਲੀਆਂ ਦੋ ਰੱਖ ਲੋ ਉਹ ਵੀ ਸੇਲ ਹੁੰਦੀ ਹੈ, ਪਾਣੀ'ਚ ਵੀ ਬੜੀ ਕਮਾਈ ਹੈ ਅੱਜ- ਕੱਲ ਤੇ।
ਕਮਾਈ ਹੈਗੀ ਏ?
ਹੋਰ ਪਾਣੀ ਦੀ ਬੋਟਲਾਂ ਰੱਖ ਮਤਲਬ ਤੁਸੀਂ ਤੇ ਪੂਰਾ ਬੰਚ ਚੁੱਕੋਗੇ, ਤੁਹਾਨੂੰ ਤੇ ਹੋਲਸੇਲ ਰੇਟ ਤੇ ਮਿਲ ਜਾਏਗੀ, ਤੁਸੀਂ ਜਿਹੜੀ ਛੋਟੀ ਬੋਟਲ ਦਸ ਦੀ ਵੇਚੋਗੇ, ਵੱਡੀ ਬੋਟਲ ਹੈ ਉਹ ਵੀਹ ਦੀ ਵੇਚੋਗੇ, ਤੁਹਾਨੂੰ ਹੋਲਸੇਲ'ਚ ਲਓਗੇ ਤੇ ਸਸਤੀਆਂ ਪੈਣਗੀਆਂ। ਹੁਣ ਕੋਈ ਚਾਟ ਖਾਣ ਆਏਗਾ। ਕੋਈ ਪਾਣੀ ਪੀਣ ਆਏਗਾ ਤਾਂ, ਹੋਰ ਜੋ ਵੀ ਤੁਸੀਂ ਲਗਾਓਗੇ, ਪਾਣੀ ਤਾਂ ਕੋਈ ਮੰਗਦਾ ਹੀ ਹੈ। ਕਿਸੇ ਨੂੰ ਤਿੱਖਾ ਲੱਗਦਾ ਹੈ, ਕਿਸੇ ਨੂੰ ਘੱਟ ਤਿੱਖਾ ਲੱਗਦਾ‌। ਹਾਂ, ਤੇ ਤੁਸੀਂ ਜ਼ਰੂਰ ਪਾਣੀ ਵੀ ਜ਼ਰੂਰ ਨਾਲ ਰੱਖ ਲੈ ਪਾਣੀ'ਚ ਤੇ ਬੜੀ ਕਮਾਈ ਜੇ। ਹਾਂ, ਤੁਸੀਂ ਦੇਖਦੇ ਹੀ ਹੋ ਅਸੀ ਇੱਕ ਲੀਟਰ ਪਾਣੀ ਲੈਣਾ ਹੁੰਦਾ, ਦਸ, -ਰੁਪਏ ਦੇਣੇ ਪੈਂਦੇ, ਜਦੋਂ ਪਿਆਸ ਲੱਗਦੀ ਹੈ।
ਹਾਂ, ਉਹ ਅੱਧਾ ਲੀਟਰ ਹੁੰਦਾ ਉਹ ਤੇ, ਹਾਂ।
ਨੀ ਪਰ ਅਸੀਂ ਬੋਟਲ ਤੇ ਲੈਂਦੇ ਆ, ਨਾ, ਦੱਸ ਦੱਸ ਦੀ ਆ, ਵੀਹ ਦੀ।
ਹਾਂ ਬੋਤਲ ਤਾਂ ਲੈਣੀ ਪੈਂਦੀ ਹੈ। ਹੂੰ
ਹਾਂ ਉਹੀ ਮੈਂ ਕਹਿ ਰਹੀ ਸੀ। ਮੈਂ ਵੀ ਤੁਹਾਨੂੰ ਉਸ ਦਿਨ ਮੈਂ ਆਂਟੀ ਨੂੰ ਕਿਹਾ ਅਸੀਂ ਰੋਟੀ ਖਾਣ ਆਏ ਹਾਂ। ਤੁਹਾਡੇ ਘਰ ਦੇ ਆਂਟੀ ਨੇ ਇੰਨੀ ਵਰਾਇਟੀਆਂ ਬਣਾਈਆਂ ਮੈਂ ਕਿਹਾ ਤੁਸੀਂ ਤੇ ਬਾਹਰ ਲਗਾ ਸਕਦੇ ਹੋ ਕਹਿੰਦੇ ਸੋਚਦੇ ਆ ਉਹਨਾਂ ਨੇ ਹੱਸੀ ਚ ਟਾਲ ਦਿੱਤਾ।
ਅੱਛਾ ਹਾਂ ਮੈਂ ਸੋਚ ਵੀ ਰਿਹਾ ਸੀ ਵੀ ਕੁਛ-
ਹਾਂ ਇਹ ਤੇ ਤੁਸੀਂ ਅਗਰ ਤੁਸੀਂ ਅਰੇ ਤੁਸੀਂ ਜੋਬ ਵੀ, ਕਰਦੇ ਹੋ ਨਾ ਸਵੇਰੇ ਆਪਣੀ ਦਸ ਤੋਂ ਪੰਜ ਛੇ ਵਜੇ ਤੱਕ, ਕਰਦੇ ਹੋ ਤੁਸੀਂ ਛੇ ਵਜੇ ਤੱਕ ਜੋਬ ਕਰੋ। ਘਰ ਆਓ ਅਪਣਾਂ ਚਾ ਨਾਸ਼ਤਾ ਕਰੋ, ਸੱਤ ਸਾਢੇ ਸੱਤ ਅੱਠ ਵਜੇ ਲਾ ਕੇ ਬੈ ਜੋ, ਰਾਤੀ ਲੋਕੀ ਇੱਕ ਇੱਕ ਵਜੇ ਆਂਦੇ ਨੇ। ਖਾਣ ਇੱਕ ਵਜੇ ਤੱਕ ਲਗਾਈ ਰੱਖੋ।
ਹਾਂ, ਸਹੀ ਕੈ ਰੇ ਔ।
ਫੇਰ, ਤੁਸੀਂ ਇੱਕ ਵਜੇ ਡੇਢ ਵਜੇ ਅਪਣੇ ਘਰ ਜਾਓ ਆਰਾਮ ਨਾਲ ਸੋਵੋ ਨੌ ਵਜੇ ਤੱਕ। ਦਸ ਵਜੇ ਤੋਂ ਫੇਰ ਅਪਣਾ ਤੁਹਾਡਾ ਰੂਟੀਨ ਔਈ ਚਾਲੂ। ਅੱਜ ਕੱਲ੍ਹ ਤੇ ਜਿੱਤ ਇੱਥੋਂ ਤੁਹਾਂਨੂੰ ਇਨਕਮ ਦੇ ਸੋਰਸ ਮਿਲਦੇ ਆ, ਘੱਟ ਤੋਂ ਵੱਧ। ਪੀ ਜਾਓ ਬਸ ਤੁਵਾਨੁ ਪਤਾ ਮੈੰਗਾਈ ਕਿੰਨੀ ਹੋ ਰੀ ਏ।
ਹਾਂ ਹਾਂ ਚਲੋ, ਮੈਂ ਤੇ ਐਹੀ ਪੁੱਛਨਾ ਸੀ।
ਹਾਂ, ਬਸ ਐਹੀ ਸਭ ਦੇਖਲੋ ਤੁਹਾਨੂੰ ਜਿਵੇਂ ਜੋ ਸਹੀ ਲੱਗਦਾ ਉਵੇਂ ਕਰਲੋ। ਖੋਲੋਗੇ ਤੇ ਸਾਨੂੰ ਪਹਿਲੇ ਇਨਵਾਈਟ ਕਰ ਲੈਣਾ ਪਹਿਲਾ ਗਾਹਕ ਅਸੀਂ ਬਣ ਕੇ ਆ ਜਾਵਾਂਗੇ।
ਹਾਂ, ਕੋਈ ਨੀ ਚਲੋ।
ਹਾਂ ਚਲੋ, ਹਾਂਜੀ ਠੀਕ ਏ, ਸਤ ਸ੍ਰੀ ਕਾਲ।